ਹੈਲੋ
ਸਤਿ ਸ੍ਰੀ ਕਾਲ ਭੈਂਜੀ
ਸਤਿ ਸ਼੍ਰੀ ਕਾਲ ਭੈਂਜੀ ਜੀ, ਕੀ ਹਾਲ ਚਾਲ ਏ?
ਵਦੀਆ, ਤੁਸੀਂ ਸੁਨਾਓ?
ਬਸ ਵਦੀਆ ਭੈਂਜੀ, ਕੀ ਕਰਦੇ ਪਏ?
ਕੁਛ ਨੀਂ ਭੈਂਜੀ ਬਸ ਬੈਠੇ ਹੋਏ ਸੀ।
ਅੱਛਾ -ਅੱਛਾ, ਹੋਰ ਦੱਸੋ ਠੀਕ- ਠਾਕ ਓ?
ਵਦੀਆ- ਵਦੀਆ, ਤੁਸੀ ਦੱਸੋ ਠੀਕ ਓ?
ਹਾਂਜੀ- ਹਾਂਜੀ ਵਧੀਆ, ਹੋਰ ਕੀ ਚੱਲ ਰੇਆ ਵੇ?
ਨੀਂ, ਚੱਲੇ ਸੀ ਜਰਾ
ਅੱਛਾ- ਅੱਛਾ।
ਹੋਰ ਸੁਣਾਓ?
ਹੋਰ ਵਧੀਆ।
ਹੋਰ ਕੀ ਕਰਦੇ ਪਏ? ਹਾਂਜੀ? ਕੁਛ ਨਹੀਂ ਬਸ ਉਹਨੇ ਫ੍ਰੀ ਹੋਏ ਸੀ ਲੰਚ ਕੀਤਾ। ਹਾਂਜੀ- ਹਾਂਜੀ, ਤੁਸੀਂ ਕਰ ਲਿਆ ਲੰਚ? ਅੱਜ ਪਾਓ ਭਾਜੀ ਬਣਾਈ ਸੀ।
ਅੱਛਾ ਕਿਦਾ ਬਣਾਈ?
ਹਾਂਜੀ ਉਹੀਓ ਪਾਓ ਭਾਜੀ ਸਾਰੀ ਵੈਜਿਸ ਨੂੰ ਕੱਟ ਕੇ ਉਬਾਲ ਕੇ- ਬੋਲ ਵੈਜ ਸਾਰਿਆਂ, ਫੇਰ ਮੈਂ ਉਬਾਲ ਕੇ- ਫੇਰ ਮਿਕਸ- ਵਿਕਸ ਕਰਕੇ ਮਿਕਸ ਕਰਕੇ ਤੜਕਾ ਲਗਾਨਾ ਏ।
ਅੱਛਾ- ਅੱਛਾ।
ਆਲੂ, ਪਿਆਜ਼, ਪਿੱਠਾ, ਬਿਨਸ ਵਗੈਰਾ ਸਭ ਪਾ ਕੇ। ਬੜੀ ਸਵਾਦ ਬਣਦੀ ਹੈ ਭੈਣ ਜੀ ਬੜੀ ਸਵਾਦ।
ਅੱਛਾ।
ਹਾਂਜੀ- ਹਾਂਜੀ। ਹੋਰ ਤੁਸੀਂ ਕੀ ਚਾੜੇ, ਸਬਜ਼ੀ ਅਸੀਂ ਪਾਂਨੇ ਆ ਆਲੂ, ਪਿਆਜ਼, ਟਮਾਟਰ, ਪੇਠਾ, ਗੋਭੀ, ਗਾਜਰਾਂ, ਤੇ ਏ ਕੇਆ ਉਹ ਇੱਕ ਉਹਓ ਵਾਲੀ ਆਉਂਦੀ ਮਿੱਠੀ ਵਾਲੀ ਗਾਜਰ ਹੁੰਦੀ ਓਰੇਂਜ ਵਾਲੀ। ਉਹ ਫਲੀਆਂ ਇਹ ਸਭ ਪਾਂਨੇ ਆ।
ਉਹ ਸਾਰੀ ਬੁਆਇਲ ਕਰਕੇ ਪਾਉਂਦੇ ਹੋ?
ਹਾਂਜੀ- ਹਾਂਜੀ, ਹਾਂਜੀ ਬੋਇਲ ਕਰਕੇ ਨਾ ਬੋਇਲ ਕਰਕੇ ਫੇਰ ਮਿਕਸ ਕਰਕੇ। ਫੇਰ ਇਹਨੂੰ ਬਨਾਨੇ ਆ ਤੜਕਾ ਲਗਾਦੇ ਆ, ਹਾਂਜੀ- ਹਾਂਜੀ। ਹਾਂਜੀ ਕਰਨਾ ਬਿਲਕੁਲ ਬੜੀ ਸਵਾਦ ਬਣਦੀ ਐ।
ਅੱਛਾ।
ਤੇ ਪਾਓ ਨੂੰ ਗਰਮ ਕਰਦੇ ਆ।
ਅੱਛਾ, ਅੱਛਾ।
ਹਾਂਜੀ- ਹਾਂਜੀ, ਹੋਰ ਦੱਸੋ ਭੈਣਜੀ ਤੁਸੀਂ ਕੀ ਚਾੜਿਆ?
ਬਸ ਭੈਣ ਜੀ ਬੱਚੇ ਸਿਰ ਖੋਏ ਘੁੰਮਣ ਜਾਣਾ- ਘੁੰਮਣ ਜਾਣਾ।
ਕਿੱਥੇ ਚੱਲੇ ਫਿਰ? ਅੱਛਾ- ਅੱਛਾ ਮੋਲ। ਅੱਛਾ- ਅੱਛਾ ਮੋਲ ਵਧੀਆ ਖੁੱਲੇ ਹੋਏ ਹੈਗੇ।
ਹਾਂਜੀ।
ਚਲੋ ਵਧੀਆ ਹੈ। ਹੋਰ ਦੱਸੋ? ਕੋਈ ਨੀ ਆਵਾਂਗੇ ਹਾਂਜੀ। ਕੋਈ ਨੀ ਆਵਾਂਗੇ।
ਹਾਂਜੀ।
ਹੋਰ ਸੁਣਾਓ ਭੈਣ ਜੀ ਮੈਂ ਕਿਹਾ ਤੁਹਾਡੇ ਕੋਲ ਸੂਟ ਆਏ ਸੀ ਵਧੀਆ?
ਹਾਂਜੀ ਬੋਤ ਸੋਹਣੇ ਹੁਣ ਤੇ ਹੋਰ ਵਰਾਇਟੀ ਆ ਗਈ ਭੈਣਜੀ।
ਅੱਛਾ ਆ ਗਈ ਏ ਵਰਾਇਟੀ ਵਧੀਆ, ਮੈਨੂੰ ਦੇ ਦੇਨਾ ਜਦੋ ਮੈਨੂੰ ਸੂਟ ਵਧ- ਪਾ ਦੇਣਾ ਮੈਂ ਅੱਗੇ ਪਾ ਦਾਂਗੀ ਮੈਂ ਵੇਖ ਲਵਾਂ ਕਿੱਦਾਂ- ਕਿੱਦਾਂ ਦੇ ਸੂਟ ਨੇ।
ਜੀ ਮੈਂ ਤੁਹਾਨੂੰ ਫੋਟੋਆਂ ਪਾਵਾਂਗੀ ਪੈਨ ਜੀ ਅੱਜ ਤੋ। ਤੇ ਤੁਸੀਂ ਵਟਸਐਪ ਤੇ ਅਪਲੋਡ ਕਰ ਲਿਆ ਜੇ।
ਹਾਂਜੀ ਬਿਲਕੁਲ- ਬਿਲਕੁਲ।
ਹਾਂਜੀ, ਵੈਸੇ ਮੈਂ ਪਾਇਆ ਹੋਇਆ ਸੀ ਸਟੇਟਸ।
ਅੱਛਾ ਪਾਇਆ ਸੀ ਮੈਂ ਵੇਖਿਆ ਨੀ ਬੱਚਿਆਂ ਕੋਲ ਫੋਨ ਹੁੰਦੈਂ ਟਾਈਮ ਈ ਨੀ ਲੱਗਦਾ ਵੇਖਣ ਨੂੰ।
ਅੱਛਾ-ਅੱਛਾ, ਕੋਈ ਨੀ ਮੈਂ ਤੁਹਾਨੂੰ ਫੋਟੋਆਂ ਭੇਜਦਾਂਗੀ ਪਰਸਨਲੀ।
ਹਾਂਜੀ ਪਰਸਨਲੀ ਭੇਜ ਦੇਣਾ ਬੰਦਾ ਵੇਖ ਲੈ, ਪੁੱਛ ਲੈ ਕਿੱਦਾਂ-ਕਿੱਦਾਂ ਦੇ। ਸੂਟ ਜਿਆਦਾ ਮੈਂਗੇ ਥੋੜੀ ਹੈਗੇ ਨੇ।
ਹਾਂਜੀ।
ਸੂਟ ਜਿਆਦਾ ਮੈਂਗੇ ਨੇ।
ਨਈ-ਨਈ ਠੀਕ ਰੇਟ ਏ।
ਅੱਛਾ-ਅੱਛਾ ਠੀਕ ਰੇਟ ਏ। ਕੋਈ ਨੀ ਤੁਸੀਂ ਮੰਗਵਾ ਕੇ ਦੇਣਾ ਮੈਨੂੰ ਵਧੀਆ-ਵਧੀਆ ਸੂਟ ਨਾ। ਮੈਂਨੂੰ ਸਟਿਚਿੰਗ ਵੀ ਕਰਾਣੀ ਐ, ਹਾਂਜੀ। ਹੋਰ ਸੁਣਾਓ ਭੈਣ ਜੀ।
ਬਸ ਵਧੀਆ ਭੈਣ ਜੀ ਕਦੋਂ ਆਓਗੇ ਤੁਸੀਂ? ਹੋਰ ਸੁਣਾਓ ਭੈਣ ਜੀ।
ਬਸ ਵਧੀਆ ਬੱਚੇ ਕੀ ਕਰਦੇ ਤੁਹਾਡੇ? ਹਾਂਜੀ ਭੈਣ ਜੀ।
ਕਦੋਂ ਆਉਗੇ?
ਅਮੇਜਾ ਕੈ ਸਵੇਰੇ ਲਾਵਾਂ।
ਹਾਂ ਸਵੇਰੇ ਜ਼ਰੂਰ ਆਉਣਾ 'ਤੇ ਮੈਂ ਤੁਹਾਨੂੰ ਸੂਟ ਵੀ ਦਿਖਾਵਾਂਗੀ 'ਤੇ ਨਾਲੇ ਸਵੇਰੇ ਮੈਂ ਫਰੀ ਹੋਵਾਂਗੀ।
ਅੱਛਾ-ਅੱਛਾ ਫਰੀ ਹੋਵੋਗੇ 'ਤੇ ਕੋਈ ਨੀ ਤੁਸੀਂ ਜਿੱਦਾਂ ਫਰੀ ਹੋਵੋਗੇ ਨਾਲੇ ਮੈਨੂੰ ਫੋਨ ਕਰ ਦੇਣਾ ਆ ਜਾਂਗੀ ਮੈਂ ਅੱਧੇ ਘੰਟੇ, ਘੰਟੇ ਬਾਅਦ।
ਹਾਂ ਕੋਈ ਨੀ।
ਹੂੰ, ਹੋਰ ਤੁਸੀਂ ਕੀ ਚਾੜੇ ਪਕਾਇਆ? ਬੱਚੇ ਹੋਣੇ ਇੱਕ ਬੱਚੇ ਟਿਊਸ਼ਨ ਗਿਆ ਦਾ ਐ
ਅੱਛਾ।
ਹਾਂਜੀ ਇਕ ਸੁੱਤਾ ਦਾ ਐ।
ਅੱਛਾ, ਗਰਮੀ 'ਚ ਇੰਨੀ ਅੱਜ ਸੰਡੇ ਸੀ ਅੱਜ, ਅੱਜ ਵੀ ਟਿਊਸ਼ਨ ਗਿਆ ਦਾ ਐ।
ਹਾਂਜੀ ਓ ਇਗਜ਼ਾਮ ਆਨ ਵਾਲੇ ਨੇ ਨਾ ਏਨਾਂ ਦੇ ਬੱਚਿਆਂ ਦੇ ਇੱਕ ਤਰੀਕ ਨੂੰ।
ਅੱਛਾ।
ਹਾਂ 'ਤੇ ਆ ਚਾਰ ਦਿਨ ਰੈ ਗਏ ਸਕੂਲ ਖੁੱਲਨ ਨੂੰ 'ਤੇ ਮੈਂ ਕਾਅ ਅੱਜ ਸੰਡੇ ਦਿਨ ਵੀ ਪੜਾਓ ਮ੍ਹੀਨਾ ਏਨਾਂ ਨੇ ਇੰਜੋਏ ਕੀਤਾ ਬੱਚਿਆਂ ਨੇ ਸਾਰੇ ਨਨਾਣ ਵਗੈਰਾ ਆਏ ਦੇ ਹੋਏ ਸੀ।
ਚਾ ਬੜੇ, ਸ਼ਰਾਰਤਾਂ ਕਰਦੇ ਨੇ।
ਅੱਛਾ- ਅੱਛਾ ਬੱਚ, ਬੱਚੇ ਸਾਰਿਆਂ ਦਾ ਏਹੀ ਹਾਲ ਏ।
ਹੋਰ।
ਹੋਰ ਸੁਨਾਓ, ਘੁੰਮਨ ਦੱਸੋ ਕਿੱਥੇ ਜਾਨਾ ਹਰੇ ਜਾਨ ਦੀ ਸਲਾਵਾ ਕਰਦੇ ਪੈ ਆ? ਪਲੈਨਿੰਗ ਹੁੰਦੀ ਪਈ ਏ ਜਾਨ ਦੀ, ਦਰਬਾਰ ਸੇਅਬ ਚਲ ਆਉ ਫੇਰ। ਜਾਂਨੇ ਆ ਦਰਬਾਰ ਸਾਹਿਬ।
ਹਾਂ ਬਣਾ ਲੋ ਸਲਾਅ ਦਰਬਾਰ ਸਾਅਬ ਹੋ ਆਂਨੇ ਆ।
ਘੰਟੇ ਆ ਕੱਠੇ ਈ ਚੱਲਨੇ ਆ ਫੇਰ।
ਹਾਂ ਕਿਉਂਕਿ ਕੱਠੇ ਜਾਓ ਨਾ ਤਾਂ ਈ ਮਜ਼ਾ ਆਂਦਾ ਏ।
ਹਾਂਜੀ ਕੱਲ ਸੁਵਧਾ ਬਨਾ ਲਈ ਆ ਫੇਰ ਜਾਣ‌ ਦਾ ਫੇਰ।
ਹਾਂ ਕੱਲ ਦਾ ਬਨਾ ਲੋ।
ਕੱਲ ਦਾ ਬਨਾ ਲੋ, ਕੱਲ ਦਾ ਬਣਾ ਲੈ ਨੇ ਆ ਜਾਣ ਵਸਤੇ।
ਹਾਂਜੀ, ਹਾਂ-ਹਾਂ।
ਹੋਰ ਤੁਸੀਂ ਕਿੱਥੇ ਨੀ ਗਏ ਘੁੰਮਨ-ਫਿਰਨ ਆਸਤੇ।
ਬਸ ਗਰਮੀ ਚ ਨਿਕਲੇਆ ਈ ਨੀ ਗਿਆ, ਸਾਡੇ ਦੀਦੀ ਆਏ ਦੇ ਸੀ।
ਅੱਛਾ-ਅੱਛਾ ਦੀਦੀ ਆਏ ਹੋਏ ਸੀ ਤੁਆਡੇ, ਨਨਾਨਾ ਹੈਗੀਆਂ ਤੁਆਡੀਆਂ?
ਹਾਂਜੀ
ਨਨਾਨ ਵਗੈਰਾ ਹੈਗੀਆਂ ਨੇ? ਅੱਛਾ, ਕਿੰਨੀਆਂ ਨੇ ਭੈਨ ਜੀ? ਅੱਛਾ, ਗਏ। ਅੱਛਾ-ਅੱਛਾ, ਘਰ ਰੋਨੱਕ ਲੱਗੀ ਹੋਨੀ, ਸ਼ਾਂਤੀ ਹੋਈ ਹੋਨੀ, ਭੈਨ ਜੀ?
ਸ਼ਾਂਤੀ ਹੋ ਜਾਂਦੀ ਏ।
ਅੱਛਾ-ਅੱਛਾ।
ਫੇਰ ਕੱਲ ਦਾ ਪਲੈਨ ਬਨਾਦੇ ਭੈਨ ਜੀ, ਕੱਲ ਤੁਸੀਂ ਆਜੇਆ ਜੇ।
ਹਾਂ, ਮੈਂ ਆਜਗੀ ਕੱਲ ਸਵੇਰੇ, ਤੇ ਆਰਾਮ ਘੁੰਮ-ਫੇਰ ਕੇ ਸ਼ਾਮੀ ਵਾਪਸੀ ਆ ਜਾਂਗੇ।
ਹਾਂ-ਹਾਂ ਏਦਾਂ ਈ ਕਰ ਲਾਂਗੇ, ਭੈਨਜੀ।
ਹਾਂਜੀ, ਹੋਰ ਹੋਰ ਕੀ ਘਰੇ ਭੈਨ ਜੀ ਕੀ ਬਨਾਯਾ?
ਬਸ ਭੈਨ ਜੀ, ਅੱਜ ਅਸੀ ਬਨਾਏ ਸੀ ਮਾਹ ਰਾਜਮਾਂ।
ਅੱਛਾ-ਅੱਛਾ, ਮਾਂ ਐ ਕਿਵੇਂ ਬਨਾਦੇ ਤੁਸੀਂ ਮਾਹ ਰਾਜਮਾਂ?
ਮਾਂ ਰਾਜਮਾਂ ਭੈਨ ਜੀ ਅਸੀਂ ਪੈਲੇ ਮਾਂਹ ਨੂੰ ਚੰਗੀ ਤਰ੍ਹਾਂ ਧੋ ਲਈ ਦੇਐ।
ਅੱਛਾ, ਮਾਹ ਨੂੰ ਚੰਗੀ ਤਰਾ ਧੋਦੈ ਲਈ ਦੇਐ।
ਫੇਰ ਜਦੋਂ ਪਾਨੀ ਚ ਕੁੱਕਰ ਇੱਚ ਪਾਨੀ ਪਾ ਦੋ। ਫੇਰ ਓਦੇ ਚ ਮੇਥਰੇ ਪਾ ਦੋ, ਜਵੈਨ ਪਾ ਦੋ।
ਅੱਛਾ-ਅੱਛਾ, ਉਬਲਦੇ ਪਾਨੀ ਚ?
ਹਾਂਜੀ ਨਮਕ ਵਗੈਰਾ ਪਾਦੋ, ਰੰਗਦਾਰ ਮਿਰਚ ਪਾਦੋ। ਮਾਹ ਪਾਦੋ।
ਅੱਛਾ। ਅੱਛਾ।
ਫੇਰ ਉਨੂੰ
ਅੱਛਾ-ਅੱਛਾ, ਤਿੰਨ-ਚਾਰ ਸੀਟੀਆਂ ਦਵਾ ਲੀਆ ਜੇ।
ਹਾਂਜੀ, ਪਾਨੀ ਜਾਦਾ ਨੀਂ ਪਾਨਾ ਪਾਨੀ ਸਈ ਪਾਨਾ ਹਿਸਾਬ ਨਾਲ।
ਅੱਛਾ-ਅੱਛਾ, ਸਾਬ ਦਾ ਪਾਨੈ।
ਹਾਂ। ਫੇਰ ਬਸ ਫੇਰ ਦੋ-ਤੇਂਨ ਸੀਟੀਆਂ ਵਜਾ ਕੇ, ਫੇਰ ਓਨੂੰ ਖੋਲ ਕੇ ਫੇਰ ਪਾਣੀ ਗਰਮ ਕਰਕੇ ਫੇਰ ਪਾਕੇ ਨਾ ਫੇਰ ਖੁੱਲੇ ਰੱਖ ਦਈ ਦੇ ਨੇ।
ਅੱਛਾ, ਖੋਲ ਕੇ ਮਤਲਬ ਕੁੱਕਰ ਖੋਲ ਕੇ।
ਹਾਂਜੀ, ਫੇਰ ਮੱਖਣ ਵਗੈਰਾ ਪਾਲੋ, ਮਲਾਈ ਏ ਮਲਾਈ ਪਾ ਲੋ।
ਅੱਛਾ-ਅੱਛਾ।
ਫੇਰ ਟਮਾਟਰ ਦਾ ਤੜਕਾ ਲਗਾ ਦਿੰਨੇ ਆਂ, ਹਿੰਗ ਵਗੈਰਾ ਪਾਕੇ ਨਾ। ਬੜੇ ਛੁਆਦ ਬਣਦੇ, ਭੈਣ ਜੀ।
ਅੱਛਾ ਭੈਣ ਜੀ, ਮੈਂ ਵੀ ਬਣਾ ਕੇ ਵੇਖਾਂਗੀ, ਮੈਨੂੰ ਕੱਲ ਫੇਰ ਦੱਸਣਾ ਕਿੱਦਾਂ ਬਣਦੇ।
ਹਾਂ, ਮੈਂ ਤੁਆਨੂੰ ਦੱਸਾਂਗੀ ਭੈਣ
ਹਾਂਜੀ-ਹਾਂਜੀ। ਅੱਛਾ, ਨਾਲ ਪਨੀਰ ਬਣਾਯਾ ਸੀ।
ਹਾਂਜੀ।
ਅੱਛਾ, ਨਾਲ ਪਨੀਰ ਬਣਾਈਆ। ਅੱਛਾ, ਅੱਛਾ ਪਨੀਰ ਦੀ ਪੁਰਜੀ ਬਣਾਈ ਸੀ। ਉਹ ਕਿੱਦਾਂ ਬਣਾਈ ਸੀ?
ਅਛਾ ਇਹ ਪਿਆਜ ਕ
ਅੱਛਾ, ਅੱਛਾ।
ਹਾਂ ਪਿਆਜ ਨੂੰ ਭੁੰਨੋ, ਹਰੀ ਮਿਰਚ ਵਗੈਰਾ ਪਾ ਦੋ। ਮਸਾਲੇ ਮਸੂਲੇ ਪਾ ਕੇ, ਫਿਰ ਭੋਰ ਕੇ ਪਾਨਾ ਇਦਾ ਪਨੀਰ।
ਅੱਛਾ, ਅੱਛਾ।
ਹਾਂਜੀ।
ਸਹੀ ਏ ਵਧੀਆ, ਮੈਂ ਵੀ ਬਣਾਵਾਂਗੀ ਭੈਣ ਜੀ ਮੈਂ ਵੀ। ਕੱਲ ਬਣਾਵਾ ਮੈਨੂੰ ਸਿਖਾਣਾ ਦੋਨੋ ਚੀਜ਼ਾਂ ਕਿੱਦਾਂ- ਹਾਂਜੀ ਕਿਸੇ ਦੇ ਬਤਾਣ ਨ ਦੱਸਣ ਨਾਲ ਵਧੀਆ ਪਤਾ ਲੱਗਦਾ ਨਾ ਕੀ-ਕੀ ਪਾਂਦਾ।
ਹਾਂਜੀ ਸਹੀ ਗੱਲ ਏ ਇਹ ਤੇ ਪਤਾ ਲੱਗ ਜਾਂਦਾ
ਹਾਂਜੀ ਹੋਰ ਸੁਣਾਓ, ਆਂਟੀ, ਮੰਮੀ ਵਗੈਰਾ
ਹਾਂਜੀ, ਸਭ ਠੀਕ ਠਾਕ ਵਧੀਆ, ਤੁਹਾਡੇ ਠੀਕ ਨੇ ਮੰਮੀ ਹੌਰ
ਹਾਂਜੀ ਮੰਮੀ- ਡੈਡੀ ਠੀਕ ਨੇ।
ਅੱਛਾ।
ਵਧੀਆ ਵਾ, ਹੋਰ ਸੁਣਾਓ ਬਸ ਭੈਣ ਜੀ, ਬੱਚੇ ਕਿਹੜੀ -ਕਿਹੜੀ ਕਲਾਸਾਂ ਚ ਨੇ?
ਬੱਚੇ ਪੜ੍ਹਦੇ ਭੈਣ ਜੀ ਇਕ ਫਿਫਥ ਵਿੱਚ ਏ, ਪੰਜਵੀਂ ਵਿੱਚ ਏ।
ਅੱਛਾ ਪੰਜਵੀਂ ਚ ਆ।
ਹਾਂਜੀ। ਇੱਕ ਹੈਗੀ ਐ ਗੁਡੀਆ ਫਸਟ ਵਿਚ ਏ, ਹਾਂਜੀ ਜੀ।
ਬੱਚੇ ਦੀ ਪੜ੍ਹਾਈ ਬੜੀ ਡਿਫੀਕਲਟ ਹੈ, ਅੱਜ ਕੱਲ ਬੜੀ ਭਾਰੀ ਬੱਚੇ ਪੜ੍ਹਨਾ ਨੀ ਚਾਂਦੇ।
ਹਾਂਜੀ, ਪੈਲੇ ਪੜ੍ਹਾਈ ਸੋ ਖੀ ਹੁੰਦੀ ਸੀ ਹੁਣ,
ਸੌਖੀ ਹੁੰਦੀ ਸੀ ਆਹੋ, ਬੱਚੇ ਤੇ ਮੋਬਾਇਲ ਚੋਂ ਆ ਗਏ ਨੇ। ਮੋਬਾਇਲਾਂ ਚ ਲੱਗੇ ਜਾਂਦੇ ਨੇ, ਕੋਈ ਗੇਮ ਖੇਲ ਲਿਆ, ਕਭੀ ਏ ਕਰ ਲਿਆ ਕਭੀ ਓ ਕਰ ਲਿਆ, ਬੱਚਿਆਂ ਦਾ ਤੇ ਮੋ ਹਾਂਜੀ, ਭੈਣ ਜੀ!
ਕ ਕੱਲ੍ਹ ਬੱਚਿਆਂ ਦਾ ਬੁਰਾ ਈ ਹਾਲ ਹੋ ਗਿਆ।
ਆਹੋ ਮੋਬਾਇਲ ਜੋ ਸਿਆਪਾਂ ਆ ਗਿਆ ਨਾ।
ਹਾਂਜੀ, ਹਾਂਜੀ।
ਹੋਰ ਸੁਣਾਓ।
ਹੋਰ ਵਧੀਆ ਠੀਕ ਠਾਕ ਏ ਭੈਣ ਜੀ।
ਹੋਰ ਕੀ ਕਰਦੇ ਪਏ ਤੁਸੀਂ। ਕੱਪੜੇ ਬਸ ਮਸ਼ੀਨ ਅੱਛਾ-ਅੱਛਾ-ਅੱਛਾ।
ਹੂੰ ਲਾਈਟ ਬੰਦ ਸੀ ਸਾਡਾ ਮੌਸਮ ਤੇ ਬਹੁਤ ਵਧੀਆ। ਗਰਮੀ ਬੌਤ ਏ ਬਾਰ ਨਿਕਲੋ ਤੇ।
ਗਰਮੀ ਤਾਂ ਬਥੇਰੀ ਏ। ਬੜੀ ਗਰਮੀ ਹੈ, ਬੰਦਾ ਬਾਰ ਕਿੱਥੇ ਨਿਕਲੇ ਗਰਮੀਆਂ ਚ। ਅੱਛਾ-ਅੱਛਾ ਝਾੜ ਬੂੜ ਬ ਨਾ ਦੋ ਕਨੀਆਂ ਆ ਜਾਂਦੀਆਂ ਨੇ ਮੌਸਮ ਸ ਸਈ ਹੋ ਜਾਂਦਾ ਗਰਮੀ ਇੰਨੀ ਇੱਥੇ ਤੇ
ਹਾਂ ਤੇ ਹੋਰ ਸਈ ਗ ਉੱਥੇ ਕਿੱਦਾਂ ਦਾ ਮੌਸਮ ਏ।
ਬੜੀ ਗਰਮੀ ਏ ਬੰਦਾ ਬਾਰ ਹੀ ਨੀ ਨਿਕਲਦਾ।
ਹਾਂ ਸਈ ਗੱਲ ਐ ਭੈਣ ਜੀ।
ਬੜੀ ਗਰਮੀ ਏ ਇੰਨੀ ਗਰਮੀ ਏ ਬੰਦਾ ਕੀ ਕਰੇ ਕਿ ਓ ਬਾਰ ਜਾਏ ਇੰਨੀ ਗਰਮੀ 'ਚ
ਸਈ ਗੱਲ ਚਲੋ ਭੈਣ ਜੀ ਮੈਂ ਨਾ ਤੁਹਾਨੂੰ ਕਰਾਂਗੀ ਫੋਨ
ਚਲੋ ਠੀਕ ਹੈ ਭੈਣ ਜੀ ਕਰ ਲੈਣਾ। ਚਲੋ ਅੱਛਾ ਕੋਈ ਨੀ ਭੈਣ ਜੀ ਕਰ ਲੈਣਾ ਚੰਗਾ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।